ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹੈਲੋ। ਸਤਿ ਸ੍ਰੀ ਅਕਾਲ। ਮਨਪ੍ਰੀਤ ਕਿਵੇਂ ਆ।
ਵਧੀਆ ਤੂੰ ਸੁਣਾ ਜਸ਼ਨ ਕਿਵੇਂ ਆ।
ਵਧੀਆ ਵਧੀਆ। ਹੋਰ ਕੀ ਕਰਨੀ ਹੈ।
ਕੁਛ ਵੀ ਨੀ।
ਅੱਛਾ ਠੀਕ ਹੈ। ਹੋਰ ਪਰਿਵਾਰ ਕੀ ਕਰਦਾ।
ਬਸ ਕੰਮ ਚ ਲੱਗੇ ਹੋਏ ਨੇ ਸਾਰੇ।
ਕਿਵੇਂ ਦਾ ਪਰਿਵਾਰ ਆਪਣਾ ਫਿਰ ਦੱਸ ਦਿ ਥੋੜ੍ਹਾ ਬਹੁਤਾ ਅੱਜ।
ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਜਦੋਂ ਇੱਕ ਬੱਚਾ ਜ ਜਨਮ ਲੈਂਦਾ ਹੈ। ਤਾਂ ਉਸਦਾ ਪਹਿਲਾਂ ਪਹਿਚਾਣ ਉਸਦੇ ਪਰਿਵਾਰ ਤੋਂ ਹੁੰਦੀ ਹੈ।
ਹਮ ਹਮ।
ਪਰਿਵਾਰ ਸਾਨੂੰ ਸਿਰਫ ਕਹਿਣ ਲਈ ਨਿਥਾ ਨਹੀਂ ਦਿੰਦਾ ਸਗਰੋਂ ਸਾਨੂੰ ਪਿਆਰ ਅਤੇ ਸਿੱਖਿਆ ਅਤੇ ਜੀਵਨ ਜਿਉਣ ਦੀ ਜਿਉਣ ਦਾ ਤਰੀਕਾ ਵੀ ਵਿਖਾਉਂਦਾ ਹੈ ਮੇਰੇ ਲਈ ਪਰਿਵਾਰ ਮੇਰੀ ਦੁਨੀੀਆਂ ਹੈ। ਮੇਰਾ ਪਰਿਵਾਰ ਮੈਨੂੰ ਹਮੇਸ਼ਾ ਸਹਾਰਾ ਦਿੰਦਾ ਹੈ ਅਤੇ ਹਰ ਮੁਸ਼ਕਿਲ ਸਮੇਂ ਵਿੱਚ ਮੇਰੇ ਨਾਲ ਖੜਾ ਹੁੰਦਾ ਹੈ ਹਾਂ।
ਹਾਂ ਹਾਂ ਹਾਂ ਬਿਲਕੁਲ ਪਰਿਵਾਰ ਹੀ ਖਾਦਸਾ ਆਪਣੇ ਨਾਲ ਕਦੀ ਨਹੀਂ ਖੜ੍ਹੇਗਾ।
ਪਰਿਵਾਰ ਤੇ ਬਿਨਾਂ ਜੀਵਨ ਅਧੂਰਾ ਹੈ। ਕਿਉਂਕਿ ਪਰਿਵਾਰ ਹੀ। ਸਾਨੂੰ ਸੱਚਾ ਪਿਆਰ ਅਤੇ ਅਪਮਾਨ ਦਿੰਦਾ ਹੈ ਮੇਰੀ ਪਰਿਵਾਰ ਇੱਕ ਸਪਸ਼ਟ ਅਤੇ ਪਿਆਰ ਨਾਲ ਭਰਿਆ ਹੋਇਆ ਹੋਇਆ ਪਰਿਵਾਰ ਹੈ ਸਾਡੇ ਪਰਿਵਾਰ ਵਿੱਚ ਮੇਰੇ ਦਾਦਾ ਦਾਜਾ ਦਾਦਾ ਦਾਦੀ ਮਾਤਾ ਪਿਤਾ ਅਤੇ ਭੈਣ ਭਰਾ ਸ਼ਾਮਿਲ ਹਨ।
ਹ ਫੇਰ ਦੱਸਦੇ ਆਪਣੇ ਮਾਤਾ ਪਿਤਾ ਮਾਤਾ ਬਾਰੇ ਦੱਸਦੇ ਪਿਤਾ ਬਾਰੇ ਤਾਜ਼ੇ
ਅਸੀਂ ਸਭ ਇਕੱਠੇ ਰਹਿੰਦੇ ਹਾਂ ਅਤੇ ਖੁਸ਼ੀ ਅਤੇ ਹਰ ਖੁਸ਼ੀ ਅਤੇ ਦੁੱਖ ਨੂੰ ਮਿਲ ਕੇ ਸਾਂਝਾ ਕਰਦੇ ਹਾਂ।
ਹਾਂ।
ਸਾਡੇ ਘਰ ਵਿੱਚ ਹਰ ਕਿਸੇ ਦੀ ਆਪਣੀ ਜਿੰਮੇਵਾਰੀ ਹੈ ਹਰ ਕੋਈ ਇੱਕ ਦੂਜੇ ਦੀ ਮਦਦ ਕਰਦਾ ਹੈ ਅਤੇ ਘਰ ਦੇ ਕੰਮਾਂ ਵਿੱਚ
ਬਿਲਕੁਲ ਮਾਂ ਬਾਪ ਹੀ ਮਦਦ ਕਰ ਸਕਦੇ ਆ ਹੋਰ ਕੋਈ ਨੀ ਕਰ ਸਕਦਾ।
ਅਤੇ ਮਾਂ ਬਾ ਮਾਂ ਬਾ ਬਾਪ ਹੀ ਆ ਹੱਥ ਬਣਾਉਂਦੇ ਨੇ ਕੰਮ ਚ
ਹਮ ਹਮ।
ਇਸ ਤਰ੍ਹਾਂ ਸਾਡੇ ਸਾਡਾ ਪਰਿ ਪਰਿਵਾਰ ਪਿਆਰ ਅਤੇ ਏਕਤਾ ਨਾਲ ਚੱਲਦਾ ਹੈ ਮੇਰੇ ਪਿਤਾ ਜੀ। ਮੇਰੇ ਪਿਤਾ ਜੀ ਮੇਰੇ ਪਰਿਵਾਰ ਦਾ ਸਹਾਰਾ ਹਨ।
ਹਾਂ।
ਮਿਹਨਤ ਅਤੇ ਜਿੰਮੇਦਾਰੀ ਕਰ ਰਹੀ ਇਸਾਨ ਹਨ ਉਹ ਦਿਨ ਰਾਤ ਕੰਮ ਕਰਦੇ ਅਤੇ ਸਾਡੇ ਪਰਿਵਾਰ ਦੀਆਂ ਜ਼ਰੂਰਾਂ ਪੂਰੀਆਂ ਕਰ ਹਨ ਮੇਰਾ ਪਿਤਾ ਜੀ ਹਮੇਸ਼ਾ ਮੈਨੂੰ ਬ ਸੱਚਾ ਬੋਲਣ ਸੱਚਾ ਬੋਲਣ ਮਿਹਨਤ ਕਰਨਾ ਅਤੇ ਇਮਾਨਦਾਰ ਨਾਲ ਜੀਵਨ ਜਿਉਣ ਦੀ ਸਿੱਖਿਆ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜੇ ਇਨਸਾਨ ਮਿਹਨਤ ਕਰੇ। ਕਰੇ ਤਾਂ ਉਹ ਜ਼ਿੰਦਗੀ ਵਿੱਚ ਕੁਛ ਵੀ ਹਾਸਿਲ ਕਰ ਸਕਦਾ ਹੈ। ਉਹ ਸ ਮੈਨੂੰ ਵੱਡੀ ਵੱਡਿਆਂ ਦੀ ਇੱਜਤ ਕਰਨਾ ਅਤੇ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਨ ਦੀ ਸਲਾਹ ਦਿੰਦੇ ਹਨ ਮੇਰੇ ਲਈ ਮੇਰਾ ਪਿਤਾ ਹੀ ਇੱਕ ਮੇਰਾ ਲਈ ਮੇਰਾ ਪਿਤਾ ਜੀ ਇੱਕ ਰੋਲ ਮਾਡਲ ਹਨ ਮੇਰੇ ਮਾਤਾ ਜੀ
ਦੱਸੋ ਆਪਣੀ ਮੰਮੀ ਬਾਰੇ
ਪਰਿਵਾਰ ਦਾ ਦਾ ਇੱਕ ਦਿਲ ਹਨ ਉਹ ਸਾਡੇ ਖਾਣ ਪੀਣ ਬਣਾਉਣ ਅਤੇ ਘਰ ਦੀ ਸਫ਼ਾਈ ਅਤੇ ਦੇਖਭਾਲ ਕਰਦੇ ਹਨ ਅਤੇ ਕਿਸੇ ਅ ਹਰ ਕਿਸੇ ਦਾ ਧਿਆਨ ਰੱਖਦੇ ਹਨ ਮਾਂ ਦਾ ਪਿਆਰ ਬਿਨਾਂ ਕਿਸੇ ਸੂਰਤ ਤੇ ਹੁੰਦਾ ਹੈ ਉਹ ਸਾਨੂੰ ਸਮੱਸਿਆ ਵਿੱਚ ਸਮਝਾਣਾ ਅਤੇ ਸਹੀ ਰਸਤੇ ਦਿਖਾਦੇ ਹਨ, ਜਦੋਂ ਵੀ ਮੈਂ ਉਹ ਉਦਾਸ ਹੁੰਦੀ ਹਾਂ ਤਾਂ ਮੇਰੀ ਮਾਂ ਮੈਨੂੰ ਹਿੰਮਤ ਦਿੰਦੀ ਹੈ ਉਹ ਮੈਨੂੰ ਸਿਖਾਦੀ ਹੈ ਕਿ ਹਮੇਸ਼ਾ ਨਿਰਮਨ ਰਹਿਣ, ਚਾਹੀਦਾ ਹੈ, ਅਤੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ। ਤੇ ਹਾਂਜੀ,
ਹੂੰ,
ਕਿਆ ਮੇਰੇ ਜੀਵਨ ਲਈ ਸਭ ਤੋਂ ਅਹ ਵੱਧ ਕੀਮਤ ਹੈ, ਮੇਰੇ ਦਾਦਾ ਜੀ ਮੇਰੇ ਦਾਦਾ ਦਾਦੀ ਸਾਡੇ ਪਰਿਵਾਰ ਦੀ ਜੜਾ ਹਨ। ਉਹਨਾਂ ਕੇਵਲ ਜੀਵਨ ਦਾ ਬਹੁਤ ਹੀ ਤਜਰਬਾ ਹੈ ਉਹ ਸਾਨੂੰ ਪੁਰਾਣੀਆਂ ਕਹਾਣੀਆਂ ਸੁਣਾਦੇ ਅਤੇ ਚੰਗੀਆਂ ਸਿੱਖਿਆਵਾਂ ਦਿੰਦੇ ਹਨ। ਦਾਦਾ ਦਾਦੀ, ਸਾਨੂੰ ਵੱਡੀ ਵੱਡਿਆਂ ਦੀ ਇੱਜਤ ਕਰਨਾ ਸਿਖਾਦੇ ਹਨ ਅਤੇ ਪਰਿਵਾਰ ਦੀ ਇੱਕ ਨੂੰ ਬਣਾਏ ਰੱਖਣ ਲਈ ਸਲਾਹ ਦਿੰਦੇ ਹਨ ਉਹ ਹਮੇਸ਼ਾ ਕਹਿੰਦੇ ਹਨ ਕਿ ਪਰਿਵਾਰ ਇਕੱਠਾ ਰਹੇ ਤੇ ਹੀ ਖੁਸ਼ਹਾਲੀ ਆਂਦਾ ਹੈ। ਉਹਨਾਂ ਦਾ ਪਿਆਰ ਬਹੁਤ ਸਦਾ, ਸਾ ਸਾਦਾ ਪਰਵ ਬਹੁਤ ਹੀ ਡੁੱਬਿਆ ਹੁੰਦਾ ਹੈ ਉਹ ਸਾਡੇ ਲਈ ਇੱਕ ਅਸੀ ਦਾਸ ਸਰੂਤ ਹਨ ਮੇਰੇ ਭੈਣ ਭਰਾ ਮੇਰੇ, ਭੈਣ ਭਰਾ ਮੇਰੇ ਸਭ ਵਧੀਆ ਦੋਸਤ ਹਨ, ਅਸੀਂ ਇਕੱਠੇ ਖੇਡਦੇ ਹਾਂ ਪੜ੍ਹਾਈ ਕਰਦੇ ਹਾਂ ਅਤੇ ਹ ਹਰ ਗੱਲ ਸਾਂਝੀ ਕਰਦੇ ਹਾਂ ਕਈ ਵਾਰ ਸਾਡੇ ਵਿੱਚ ਛੋਟੀਆਂ ਮੋਟੀਆਂ ਗੱਲ ਲੜਾਈਆਂ ਹੁੰਦੀਆਂ ਹਨ ਪਰ ਅਸੀਂ ਜਲਦੀ ਹੀ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਭੈਣ ਭਰਾ ਦਾ ਰਿਸ਼ਤਾ ਪਿਆਰ ਤੇ ਮਜ਼ਾਕ ਨਾਲ ਭਰਿਆ ਹੁੰਦਾ ਹੈ। ਉਹ ਮੇਰੀ ਜ਼ਿੰਦਗੀ, ਨੂੰ ਖੁਸ਼ੀਆਂ ਨਾਲ ਭਰਦੇ ਇੱਕ ਇੱਕ ਮਿੰਟ ਮੇਰੀ, ਕਲਹ ਹੈਗੀ ਐਂ,
ਠੀਕ ਹੈ,
ਤੇ ਮੈਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੇ।
ਠੀਕ ਹੈ ਠੀਕ ਹੈ, ਮੇਰਾ ਪਰਿਵਾਰ ਬਹੁਤ ਚੰਗਾ ਹੈ ਮੈਂ ਆਪਣੇ ਪਰਿਵਾਰ ਬਾਰੇ ਦੱਸਦੀ ਹਾਂ ਅਹ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹਾਂ ਜਿੱਥੇ ਪਰਿਵਾਰ ਖੜਦਾ ਉੱਥੇ ਕੋਈ ਨਹੀਂ ਖੜ ਸਕਦਾ ਹੈਨਾ। ਇਨਸਾਨ ਚਾਹੇ, ਤੇ ਵੀ ਚਲਾ ਜਾਵੇ ਪਰ ਉਸਦਾ ਪਰਿਵਾਰ ਹਮੇਸ਼ਾ ਉਸਦੀ ਜ਼ਿੰਦਗੀ ਦਾ ਆਧਾਰ ਰਹਿੰਦਾ ਹੈ ਪਰਿਵਾਰ, ਸਾਨੂੰ ਪਿਆਰ, ਸੁਰੱਖਿਆ ਸਹਾਰਾ ਅਤੇ ਜੀਵਨ ਜੀਉਣ ਦੀ, ਸਹੀ ਸਿੱਖਿਆ ਦਿੰਦਾ ਹੈ। ਹਾਂਜੀ,
ਹਾਜੀ-ਹਾਜੀ। ਹੈਲੋ,
ਪਰ ਹਾਂ-ਹਾਂ ਪਰਿਵਾਰ ਦੇ ਬਿਨਾਂ ਜੀਵਨ, ਅਧੂਰਾ ਹੁੰਦਾ ਹੈ ਮੇਰਾ ਪਰਿਵਾਰ ਮੇਰੇ ਲਈ ਸਭ ਤੋਂ ਵੱਡੀ ਤਾਕਤ ਹੈ ਮੈਂ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਮੇਰੀ ਹਰ ਖ਼ੁਸ਼ੀ ਅਤੇ ਸਫਲਤਾ ਵਿੱਚ ਮੇਰੇ ਪਰਿਵਾਰ ਦਾ ਵੱਡਾ ਯੋਗਦਾਨ ਮੈਂ ਹੁਣ ਆਪਣੇ ਪਰਿਵਾਰ ਦੀ ਥੋੜ੍ਹੀ ਜਾਨ ਇੱਕ ਮਿੰਟ ਹੈਲੋ।
ਹੈਲੋ
ਹੈਲੋ ਆਈ
ਥੋੜ੍ਹੀ ਥੋੜ੍ਹੀ ਆਦੀਤੀ ਆ
ਮੈਂ ਐ। ਮੈਂ ਆਪਣੇ ਪਰਿਵਾਰ ਬਾਰੇ ਜਾਣ ਕਰ ਦਿੰਨੇ ਆਂ ਮੇਰਾ ਪਰਿਵਾਰ ਇੱਕ ਸਧਾਰਨ ਪਰ ਪਿਆਰ ਨਾਲ ਭਰਿਆ ਹੋਇਆ ਪਰਿਵਾਰ ਹੈ ਸਾਡੇ ਪਰਿਵਾਰ ਵਿੱਚ ਮੇਰੇ ਮਾਤਾ -ਪਿਤਾ ਦਾਦਾ -ਦਾਦੀ ਅਤੇ ਭੈਣ -ਭਰਾ ਸ਼ਾਮਿਲ ਹਨ, ਅਸੀਂ ਸਭ ਇਕੱਠੇ ਰਹਿਣ ਅਤੇ ਹਰ ਦੇ ਤੇ ਦੁੱਖ। ਨੂੰ ਮਿਲ ਕੇ ਸਾਂਝਾ ਕਰਦੇ ਹਾਂ। ਆ ਰੀ ਆਵਾਜ਼ ਹੁਣ
ਹਾਂਜੀ ਹਾਂਜੀ
ਸਾਡੇ ਘਰ ਵਿੱਚ ਹਰ ਮੈਂਬਰ ਦੀ ਆਪਣੀ ਜ਼ਿੰਮੇਵਾਰੀ ਹੈ ਅਤੇ ਹਰ ਕੋਈ ਦੂਜੇ ਦੀ ਮਦਦ ਕਰਦਾ ਹੈ। ਇਸ ਕਾਰਨ ਸਾਡਾ ਪਰਿਵਾਰ ਬਹੁਤ ਹੀ ਇਕੱਠਾ ਤੇ ਖੁਸ਼ ਰਹਿੰਦਾ ਹੈ, ਮੇਰੇ ਮਾਤਾ ਜੀ ਮੈਂ ਹੁਣ ਆਪਣੀ ਮਾਤਾ ਬਾਰੇ ਦੱਸਦੀ ਹਾਂ ਮੇਰੀ ਮਾਂ ਮੇਰੇ ਜੀਵਨ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ ਉਹ ਘਰ ਦੀ ਦੇਖ ਦੇਖਭਾਲ ਕਰਦੀ ਹੈ ਅਤੇ ਹਰ ਮੈਂਬਰ ਦਾ ਧਿਆਨ ਰੱਖਦੀ ਸਾਨੂੰ ਆਪਣੀ ਮਾਤਾ ਦਾ ਖਾਸ ਕਰ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਇੱਜਤ ਕਰਨੀ ਚਾਹੀਦੀ ਕਿਉਂਕਿ ਆਪਾਂ ਜੋ ਵੀ ਕੇਣਦੇ ਹਾਂ ਇੱਕ ਵਾਰ ਚ ਆਪਾਂ ਨੂੰ ਬਣਾ ਕੇ ਦਿੰਦੇ ਹਾ ਹਨਾ।
ਹਾਂਜੀ ਹਾਂਜੀ
ਮਾਂ ਦਾ ਪਿਆਰ ਬਿਨਾਂ ਕਿਸੇ ਅਹ ਸਵਰਥ ਤੇ ਹੁੰਦਾ ਹੈ। ਹੋਰ ਹੈਲੋ ਹੈਲੋ ਆਗੀ
ਨਹੀਂ ਹੁਨ ਨਹੀਂ ਆ ਰਹੀ
ਹੈਲੋ ਹੈਲੋ ਆਗੀ
ਨਹੀਂ
ਆ ਰਹੀ ਹੈ ਹੁਨ
ਥੋੜੀ ਥੋੜੀ ਆ ਰਹੀ ਪਰ ਇੰਨਾ ਸਾਫ਼ ਨਹੀਂ ਸੁਣਾਈ
ਚਲੋ ਕੋਈ ਨੀ ਸੁਣ ਲੋ ਜੋ ਵੀ ਮੈਂ ਕੈਹ ਰਹੀ ਹਾਂ ਮਾਂ ਦਾ ਪਿਆਰ ਬਿਨਾਂ ਕਿਸੇ ਸ਼ਰਤ ਤੇ ਹੁੰਦਾ ਹੈ ਉਹ ਹਰ ਸਮੇਂ ਸਾਡੇ ਲਈ ਚਿੰਤਾ ਕਰਦੀ ਹੈ ਤੇ ਸਾਨੂੰ ਹਰ ਮੁਸ਼ ਕਿਤੋਂ ਬਚਾਉਂਦੀ ਹੈ ਹੁਣ ਮੈਂ ਆਪਣੇ ਦਾਦਾ ਦਾਦੀ ਬਾਰੇ ਦੱਸਾਂ ਹੈਲੋ ਹੈਲੋ
ਹਾਂਜੀ
ਮੈਂ ਦਾਦਾ ਦਾਦੀ ਬਾਰੇ ਦੱਸਾਂ ਹੁਨ
ਆਵਾਜ਼ ਨੀ ਆ ਰੀ,
ਮੈਂ ਕੈ ਰੀ ਆਂ, ਮੈਂ ਆਪਣੇ ਦਾ ਦਾਦਾ ਦਾਦੀ, ਬਾਰੇ ਦੱਸਾਂ।
ਕੋਨੀ ਆਰੀ ਸਾਫ਼।
ਅੱਛਾ ਚਲੋ, ਮੈਂ ਦੱਸਦਿਆ ਦਾਦਾ ਦਾਦੀ ਮੇਰੇ ਦਾਦਾ ਦਾਦੀ ਸਾਡੇ ਪਰਿਵਾਰ ਦੀਆਂ ਜੜ੍ਹਾਂ ਹਨ, ਉਨਾਂ ਕੋਲ ਜੀਵਨ ਦਾ ਬਹੁਤ ਤਜਰਬਾ ਹੁੰਦਾ ਹੈ, ਅਤੇ ਉਹ ਸਾਨੂੰ ਪੁਰਾਣੀਆਂ ਕਹਾਣੀਆਂ ਤੇ ਚੰਗੀਆਂ ਸਿੱਖਿਆਵਾਂ ਦਿੰਦੇ ਹਨ, ਔ ਸਾਨੂੰ ਸਿਖਾਉਂਦੇ ਹਨ ਕਿ ਪਰਿਵਾਰ ਨੂੰ ਹਮੇਸ਼ਾ ਇਕੱਠਾ ਰੱਖਣਾ ਚਾਈਦਾ ਹੈ। ਅਤੇ ਵੱਡੇ ਦੀ ਇੱਜ਼ਤ ਕਰਨੀ ਚਾਈਦੀ ਅ। ਹੈਲੋ
ਹਾਂਜੀ, ਵਾਜ਼ ਆ ਗੀ ੲ
ਆ ਗੀ ਠੀਕ ਅ। ਭੈਨ ਭਰਾ, ਮੇਰੇ ਭੈਨ ਭਰਾ, ਮੇਰੇ ਸਭ ਸਭ ਤੋਂ ਵਧੀਆ ਦੋਸਤ ਹਨ। ਅਸੀਂ ਇਕੱਠੇ ਖੇਡਦੇ ਹਾਂ ਪੜ੍ਹਾਈ ਕਰਦੇ ਹਾਂ, ਅਤੇ ਹਰ ਗੱਲ ਸਾਂਝੀ ਕਰਦੇ ਹਾਂ, ਕਈ ਵਾਰ ਸਾਡੇ ਵਿੱਚ ਛੋਟੀਆਂ ਲੜਾਈਆਂ ਵੀ ਹੁੰਦੀਆਂ ਹਨ। ਪਰ ਅਸੀਂ ਜਲਦੀ ਹੀ ਮਿਲ ਜਾਂਦੇ ਹਾਂ। ਭੈਣ ਭਰਾ ਦਾ ਰਿਸ਼ਤਾ ਪਿਆਰ ਮਜ਼ਾਕ ਅਤੇ ਸਹਿਯੋਗ ਨਾਲ ਭਰਿਆ ਹੁੰਦਾ ਹੈ। ਅੱਗੇ ਮੈਂ ਇਹ ਦੱਸਣਾ ਚਾਹੁਨੀ ਹਾਂ। ਕਿ ਸਾਨੂੰ ਪਰਿਵਾਰ ਵਿੱਚ ਕੀ ਕੀ ਵੰਡ ਕੇ ਹੈਲੋ ਆ ਗੀ ਵਾਜ਼
ਹਾਂਜੀ ਆਗੀ।
ਅੱਛਾ। ਸਾਨੂੰ ਅ ਪਰਿਵਾਰ ਵਿੱਚ ਪਿਆਰ ਅਪਣੀ ਇੱਜ਼ਤ, ਚਾਈ ਮਿਹਨਤ, ਏਕਤਾ ਵਡੰ ਕੇ ਰੱਖਣੀ ਚਾਇਦੀ ਅ। ਤਿਉਹਾਰ ਤੇ ਖੁਸ਼ੀਆਂ ਪਰਿਵਾਰ ਵਿੱਚ ਤਿਆਹਰ ਅਤੇ ਖੁਸ਼ੀਆਂ ਦਾ ਕੀ ਮੇਲ ਹੈ ਅਸੀਂ ਆਪਣੇ ਪਰਿਵਾਰ ਨਾਲ ਹਰ ਤਿਅਹਾਰ ਬਹੁਤ ਖੁਸ਼ੀ ਨਾਲ ਮਨਾਉਂਦੇ ਹਾਂ ਦੀਵਾਲੀ ਲੋਹੜੀ ਜਾਂ ਹੋਰ ਕੋਈ ਵੀ ਮੌਕਾ ਹੋਵੇ ਅਸੀਂ ਸਭ ਇਕੱਠੇ ਹੁੰਦੇ ਆਂ। ਇਹ ਸਮੇਂ ਸਾਡੇ ਘਰ ਵਿੱਚ ਬਹੁਤ ਖੁਸ਼ੀ ਅਤੇ ਪਿਆਰ ਦਾ ਮਾਹੌਲ ਹੁੰਦਾ ਹੈ। ਮੇਰੀ ਸੋਚ, ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇਹ ਮੇਰੇ ਲਈ ਸਭ ਤੋਂ ਕੀਮਤੀ ਚੀ ਹੈ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ। ਕਿ ਮੈਂ ਅਪਨੇ ਪਰਿਵਾਰ ਦਾ ਨਾਮ ਰੋਸ਼ਨ ਕਰਾਂ। ਮੈਂ ਅਪਨੇ ਮਾਤਾ-ਪਿਤਾ ਦੀਆਂ ਉਮੀਦਾਂ ਤੇ ਖਰਾ ਉਤਰਨਾ਼ ਚਾਹੁੰਦੀ ਹਾਂ ਅਤੇ ਅਪਨੀ ਜ਼ਿੰਦਗੀ ਵਿੱਚ ਕੁੱਝ ਵੱਡਾ ਕਰਨਾ ਚਾਹੁੰਦੀ। ਇਹ ਹਰ ਕੁੜੀ ਦਾ ਸਪਨਾ ਹੁੰਦਾ ਹੈ ਹਨਾ, ਕਿ ਉਹ ਕੁਛ ਵ ਕਰਕੇ ਅਪਨੇ ਮਾਂ ਪਿਓ ਦਾ ਨਾਮ ਰੋਸ਼ਨ ਕਰੇ। ਉਸ ਤੋਂ ਬਾਦ ਮੇਰੇ ਪਿਤਾ ਜੀ, ਮੇਰੇ ਪਿਤਾ ਜੀ ਮੇਰੇ ਪਰਿਵਾਰ ਦੇ ਸਹਾਰਾ ਹਨ। ਉਹ ਬੋਤ ਮਿਹਨਤੀ, ਇਮਾਨਦਾਰ ਅਤੇ ਜਿੰਮੇਵਾਰ ਇਨਸਾਨ ਹਨ ਉਹ ਸਾਡੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿਨ-ਰਾਤ ਮੇਨਤ ਕਰਦੇ ਹਨ। ਉਹ ਹਮੇਸ਼ਾ ਸਾਨੂੰ ਸੱਚਾਈ ਮਿਹਨਤ ਅਤੇ ਇਮਾਨਦਾਰੀ ਨਾਲ ਜੀਵਨ ਜੀਣ ਦੀ ਸਿੱਖਿਆ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜੇ ਇਨਸਾਨ ਮਿਹਨਤ ਕਰੇ ਤਾਂ ਉਹ ਜ਼ਿੰਦਗੀ ਵਿੱਚ ਕੁੱਝ ਵੀ ਹਾਸ ਕਰ ਸਕਦਾ ਹੈ। ਮੇਰੇ ਪਿਤਾ ਜੀ ਮੇਰੇ ਲੀ ਇੱਕ ਰੋਲ ਮਾਡਲ ਅਤੇ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦੀ ਹਾਂ ਹਨਾ, ਇਹ ਸੀ ਮੇਰੇ ਪਰਿਵਾਰ ਦੀਆਂ ਗੱਲਾਂ, ਸੋ ਤੁਹਾਡਾ ਵੀ ਸੁਨ ਕੇ ਬਹ, ਬੋਤ ਵਧੀਆ ਲੱਗਿਆ ਹਨਾ ਤਾਡਾ ਪਰਿਵਾਰ ਵੀ ਬੋੱਤ ਵਧੀਆ। ਤੇ ਤਾਨੂੰ ਕਿਵੇਂ ਲੱਗਿਆ ਮੇਰੇ ਪਰਿਵਾਰ ਬਾਰੇ ਸੁਣ ਕੇ
ਹਾਂਜੀ ਹਾਂਜੀ।
ਦੇਖੋ, ਇੱਕ ਪਿਓ ਆਪਨੇ ਆਪਨੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦੈ, ਹਨਾ
ਹਾਂਜੀ ਹਾਂਜੀ।
ਸੋ ਆਪਾਂ ਨੂੰ ਵੀ ਓਨਾਂ ਦੀ ਇੱਜਤ ਕਰਨੀ ਚਾਇਦੀ ਏ। ਆਪਾਂ ਜੋ ਮੰਗਣੇ ਆ ਅੱਜ ਜੇ ਆਪਾਂ ਅਪਨੇ ਘਰ ਵਿੱਚ ਆਰਾਮ ਨਾਲ ਬੈ ਕੇ ਏ ਗੱਲ ਵੀ ਕਰ ਲਿਆ ਨਾ ਸਿਰਫ ਆਪਣੇ ਪਿਓ ਕਰਕੇ
ਹਾਂਜੀ, ਹਾਂਜੀ।
ਚੱਲ ਠੀਕ ਹੈ।
ਠੀਕ ਹੈ।
ਠੀਕ ਹੈ।
ਬਾਏ, ਬਾਏ ਜੀ।
ਤ ਇਹਨੂੰ ਕੀ ਹੁੰਦਾ ਹੈ।